ਸਤਿ ਸ੍ਰੀ ਅਕਾਲ ਜੀ
ਹਾਂਜੀ ਸਤਿ ਸ੍ਰੀ ਅਕਾਲ ਜੀ
ਹ
ਬਸ ਵਧੀਆ ਜੀ ਤੁਸੀਂ ਸੁਣਾਓ ਠੀਕ ਹੋ
ਹਾਂਜੀ ਠੀਕ ਹੈ ਬਸ ਠੀਕ ਰਹਿਣਾ ਪੈ ਠੀਕ ਠੀਕ ਰਹਿਣਾ ਪੈਂਦਾ ਅੱਜ ਕੱਲ੍ਹ ਦੀਆਂ ਖੁਰਾਕਾਂ ਤਾਂ ਇਏਦਾਂ ਦੀਆਂ ਹੀ ਹੈ ਬਸ ਉਹ ਬਸ ਪਰਾਨਾ ਜਾਮ ਕਰ ਲਈਦਾ ਸਵੇਰੇ ਸਵੇਰੇ ਉੱਥੇ ਕੇ ਪਹਿਲਾਂ ਬਸ ਉਹਦੇ ਨਾਲ ਸ਼ਵਾਸਾਂ ਦੀਆਂ ਕਿਰਿਆ ਕਰ ਲਉ ਬਸ ਹਮੇਸ਼ਾ ਇਹ ਡਰ ਬਣਿਆ ਰਹਿੰਦਾ ਵੀ ਡਰ ਬਣਿਆ ਰਹਿੰਦਾ ਹੈ ਗ਼ਲਤ ਚੀਜ਼ ਨਾ ਖਾਧੀ ਜਾਵੇ ਜੇ ਖਾ ਲੈਂਦੇ ਹ ਤਾਂ ਜਦੋਂ ਵੀ ਕੋਈ ਖਾ ਲਈਏ ਨਾ ਗ਼ਲਤ ਚੀਜ਼ ਤਾਂ ਫੇਰ ਐਂ ਲੱਗਦਾ ਵੀ ਹਰ ਵੇਲੇ ਦਿਮਾਗ ਚ ਇਹ ਸਵਾਲ ਉੱਠਦਾ ਰਹਿੰਦਾ ਹੈ ਵੀ ਜੇ ਆਪਾਂ ਇਹੋ ਜਿਹੀਆਂ ਚੀਜ਼ਾਂ ਖਾਈ ਤਾਂ ਜਾਂਦੇ ਹਾਂ ਤੇ ਵੀ ਅੰਦਰੋਂ ਸਫ਼ਾਈ ਕਿਵੇਂ ਹੋਗੀ ਵੀ ਆਪਾਂ ਅੰਦਰੋਂ ਆਪਣੇ ਅੰਦਰੋਂ ਆਪਣੇ ਆਪ ਨੂੰ ਕਿਵੇਂ ਸਾਫ਼ ਕਰ ਸਕਦੇ ਹਾਂ ਤੇ ਫੇਿਰ ਅੱਦਾਂ ਹੀ ਮੈਂ ਕਲਾ ਹ ਮੈਂ ਕਲਾਸਾਂ ਕਲੂਸਾਂ ਲਾਈਆਂ ਏਦਾਂ ਕਰਕੇ ਤੇ ਪਰ ਦੇਖਿਆ ਵੀ ਫਿਰ ਕਹਿੰਦੇ ਵੀ ਪੁਾਨਾ ਆਮ ਜਿਵੇਂ ਸ਼ਵਾਸਾਂ ਦੀ ਕਿਰਿਆ ਹਨਾ ਕਹਿੰਦੇ ਵੀ ਜਿੰਨਾ ਜਿੰਨਾ ਗਹਿਰਾ ਸ਼ਵਾਸ ਲਓਗੇ ਤੇ ਓਨਾ ਹੀ ਤੁਸੀਂ ਮਤਲਬ ਕਿ ਉਧਰੋਂ ਉਹਨੂੰ ਹੋਲਡ ਕਰਕੇ ਤੇ ਤੁਸੀਂ ਸਫ਼ਾਈ ਕਰ ਸਕਦੇ ਹੋ ਕਈ ਤਰ੍ਹਾਂ ਦੇ ਹੈਗੇ ਨੇ ਜੇ ਸਿੱਖਦੇ ਹਾਂ ਆਪਾਂ ਵੀ
ਅ
ਅਨੁਲੋਂਗ ਵਿਲੋਂਗ ਕਰੋ ਕਪਾਲ ਭਾਤੀ ਕਰੋ ਏਦਾਂ ਦੀਆਂ ਚੀਜ਼ਾਂ ਲੰਬੇ ਲੰਬੇ ਲੰਬੇ ਵਿਸ਼ਵਾਸ ਲਓ ਪਹਿਲਾਂ ਕਹਿੰਦੇ ਸੀ ਕਹਿੰਦੇ ਲੰਬੇ ਸ਼ਵਾਸ ਲੈਣੇ ਹ ਸਾਨੂੰ ਸਮਝ ਨੀ ਆਉਂਦੀ ਸੀ ਲੰਬੇ ਸ਼ਵਾਸ ਕਿਵੇਂ ਲੈਣੀ ਹੈ ਹਨਾ ਤੇ ਹੁਣ ਹਾਂ
ਉਹੀ ਹੈਨ ਅੱਜ ਕੱਲ੍ਹ ਹਾਂ ਇਹ ਨਾ ਅੱਜ ਕੱਲ੍ਹ ਬੜੀ ਜ਼ਰੂਰੀ ਹੈ ਚੀਜ਼ ਇਹ ਇਹ ਵਾਲੀ ਜੀਜ਼
ਹਾਂ ਇਹ ਤਾਂ ਪਰ ਉਹੀ ਹੈ ਨਾ ਵੀ ਜੇ ਸਮਝ ਹੋਵੇ ਤਾਂ ਹੀ ਸਮਝ ਨਾਲ ਤਾਂ ਗੱਲ ਤਾਂ ਹੀ ਹੈ
ਮੇ ਨੌਲੇਜ ਨੌਲੇਜ ਚਾਹੀਦੀ ਹੈ ਨਾ ਗੱਲ ਉਹੀ ਹੈ ਤੁਹਾਡੇ ਤੇ ਆਪਾਂ ਹਰ ਚੀਜ਼ ਦੀ ਆਪਾਂ ਹੁ ਨੌਲੇਜ ਰੱਖ ਕਿਸੇ ਚੀਜ਼ ਦੀ ਤੇ ਉਸ ਸੀ ਉਹ ਆਪਣੇ ਫਿਰ ਉਹ ਚੀਜ਼ ਆਪਾਂ ਤਾਂ ਹੀ ਕਰ ਪਾਵਾਂਗੇ ਨਾ ਜੇ ਆਪਾਂ ਨੂੰ ਨੌਲੇਜ ਹੋਊਗੀ ਠੀਕ ਹੈ ਕਿਸੇ ਵੀ ਚੀਜ਼ ਦੇ ਆਪਾਂ ਨੌਲੇਜ ਆਪਾਂ ਲੈਂਦੇ ਹਾਂ ਹੁਣ ਯੋਗਾ ਯੋਗਾ ਯੋਗਾ ਦੇ ਵਿੱਚ ਮ ਇੰਟਰਨਲਣਾ ਸਿਸਟਮ ਸੈਟ ਰੱਖਣਾ ਹਨਾ ਅੱਜ ਕੱਲ ਦੁਨੀਆਂ ਹੈਗਾ ਹੈਗਾ ਹੀ ਇੰਨਾ ਕੁ ਏਦਾਂ ਸਿਸਟਮ ਹੋਇਆ ਫਿਰ ਅੱਜ ਕੱਲ੍ਹ ਖਾਣਾ ਵੀ ਇਏਦਾਂ ਦਾ ਹੋਇਆ ਪਿਆ ਅੱਜਕੱਲ ਹੈਾ ਮਿਲਾਵਟ ਵਾਲਾ ਖਾਣਾ ਹੈ ਤੇ ਉਹ ਉਸ ਚਜ਼ ਨਾਲ ਨਾ ਅੰਦਰੋਂ ਬਹੁਤ ਜ਼ਿਆਦਾ ਅਨਹਲਦੀਨੈਸ ਹੁੰਦੀ ਹੈ ਇੱਕ
ਹਮ ਹਮ ਹਮ
ਤੇ ਉਹ ਅਹ ਨਲ ਦੀ ਨ ਖ਼ਤਮ ਕਰਨ ਲਈ ਆਪਾਂ ਨੂੰ ਯੋਗਾ ਕਰਨਾ ਪੈਂਦਾ ਤੇ ਪ੍ਰੋਪਰ ਤੁਸੀਂ ਗੱਲ ਕਹੀਏ ਕਿ ਉਹ ਨੌਲੇਜ ਨਾਲ ਹੀ ਹੋਇਆ ਆ ਉਸ ਪ੍ਰੋਪਰ ਨੌਲੇਜ ਨਾਲ ਆਪਾਂ ਕਰਾਂਗੇ ਨੌਲੇਜ ਅਹ ਦੇ ਥਰੂ ਹੀ ਆਪਾਂ ਸਕਸੈਸਫੁਲ ਹੋਵਾਂਗੇ ਇਸ ਚੀਜ਼ ਲਈ
ਇਹ ਨਾ ਚੀਜ਼ਾਂ ਹਾਂ ਚੀਜ਼ਾਂ ਅੱਜ ਕੱਲ ਜ ਨਾ ਸਾਰੇ ਕੋਈ ਪੀਜ਼ਾ ਬਰਗਰ ਇੱਦਾਂ ਦੀਆਂ ਚੀਜ਼ਾਂ ਖਾਂਦੇ ਆ ਸਾਰੀਆਂ ਚੀਜ਼ਾਂਮੈਦੇ ਤੋਂ ਬਣੀਆਂ ਹੁੰਦੀਆਂ ਮੈਦਾ ਇੱਕ ਵਾਰੀ ਵੀ ਇੱਕ ਵਾਰੀ ਵੀ ਚ ਚੱਕ ਜਾਂਦਾ ਨਾ ਜਦੋਂ ਨਾਲ ਬੋਡੀ ਦੇ ਕਿਸੇ ਪਾਰਟ ਵਿੱਚ ਵੀ ਚੱਕ ਜਾਵੇ ਉਹਨੂੰ ਜਿੰਨਾ ਜੀ ਜ਼ੋਰ ਲਾ ਲੋ ਬਾਹਰਲੀਆਂ ਬਾਹਰਲੀਆਂ ਚੀਜ਼ਾਂ ਨੂੰ ਤਾਂ ਅਸੀਂ ਬਰਸ਼ਿੰਗ ਨਾਲ ਕਰ ਦਿੰਦੇ ਹਾਂ ਪਰ ਜਿਹੜੀਆਂ ਉਦ ਵਾਲੀਆਂ ਚੀਜ਼ਾਂ ਨਾ ਉਹਦੇ ਤੇ ਬਰੱਸ਼ ਤਾਂ ਫੇਰਿਆ ਨੀ ਜਾਂਦਾ ਗਾ ਫਿਰ ਅਸੀਂ ਅਸੀਂ ਇਹ ਕਰਦੇ ਹਾਂ ਵੀ ਅਸੀਂ ਵੀ ਫਾਈਬਰ ਵਾਲੀਆਂ ਦੀ ਚੀਾਂ ਜਿਹੜੀਆਂ ਖਾਂਦੇ ਹਾਂ ਨਾ ਉਹ ਚੀਜ਼ਾਂ ਖਾ ਕੇ ਮੁੜ ਕੇ ਸ਼ਵਾਸਾਂ ਦੀਆਂ ਕਰੀਏ ਸਵਾਸਾਂ ਦੀ ਕਿਰਿਆ ਕਰਨੀ ਹੋਵੇ ਵੀ ਜਿਵੇਂ ਅਸੀਂ ਅੱਜ ਗ਼ਲਤ ਖਾ ਲਿਆ ਅਗਲੇ ਦਿਨ ਇਹ ਹੁੰਦਾ ਵੀ ਅਸੀਂ ਦੀ ਕਿਰਿਆ ਕਰੀ ਉਹ ਪ੍ਰੈਸ਼ਰ ਦੇ ਨਾਲ ਜਿਹੜੀਆਂ ਨਾ ਸਾਡੀਆਂ ਅੰਦਰ ਲੇਬਰੀ ਬਕ ਬਰੀਕ ਬਰੀਕ ਆਪਣੇ ਸਰੀਰ ਵਿੱਚ ਲੱਖਾਂ ਕਰੋੜਾਂ ਨਾਲਾਂ ਹੈਗੀਆਂ ਨੇ ਆਪਣੀਆਂ
ਹਾਂਜੀ
ਵੀ ਉਹਨਾਂ ਚ ਜਿਹੜ ਜੰਮ ਗਿਆ ਤੇ ਤਾਂ ਹੀ ਤਾਂ ਆਪਾਂ ਨੂੰ ਵੀ ਪ੍ਰੋਬਲਮ ਵੀ ਤਾਂ ਹੀ ਆਉਂਦੀ ਵੀ ਉਹਨਾਂ ਨੂੰ ਸਾਫ਼ ਆਪਣੇ ਨਾ ਸ਼ਵਾਸਾਂ ਦੇ ਸਿਸਟਮ ਨਾਲ ਹੀ ਅਸੀਂ ਸਾਫ਼ ਕਰ ਸਕਦੇ ਹਾਂ ਹੁਣ ਤੁਸੀਂ ਇਹ ਦੇਖੋ ਜੇ ਤੁਸੀਂ ਅਨਲੋਮ ਵਿਿਲੋਮ ਕਰੋਗੇ ਨਾ ਵੀ ਮੈਨੂੰ ਤਾਂ ਮੈਂ ਤਾਂ ਇੰਨਾ ਕੁ ਪਤਾ ਕੀਤਾ ਵੀੀ ਲ ਮੈਨੂੰ ਵੀ ਜੇ ਆਪਾਂ ਲੋਮ ਵਿਲੋਮ ਕਰਦੇ ਹਾਂ ਨਾ ਤੇ ਆਪ ਆਪਣੇ ਬ੍ਰੇਨ ਦੀ ਇਹ ਸਾਰਾ ਲੌਗ ਲੋਂਗ ਜਿਹੜਾ ਨਾ ਆਪਣੇ ਉੱਪਰਲੇ ਬੋਡੀ ਦੇ ਜਿਹੜਾ ਪਾਰਟ ਹੈ ਬ੍ਰਰੇਨ ਦਿਮਾਗ ਜਿਹੜਾ ਹੈ ਦਿਮਾਗ ਨਾੜਾਂ ਨੂੰ ਖੋਲਦਾ ਵੈਸੇ ਤਾਂ ਕਹਿੰਦੇ ਲੋਮ ਵਿਲੋਮ ਜਿੰਨਾ ਮਰਜ਼ੀ ਕਰੋ ਹੋਲਡ ਕਰਕੇ ਜਿੰਨਾ ਮਰਜ਼ੀ ਤੁਸੀਂ ਕਰੋਗੇ ਨਾ ਜ਼ਿਆਦਾ ਕਰੋਗੇ ਓਨਾ ਤੁਹਾਨੂੰ ਕਹਿੰਦੇ ਈਵਨ ਕੈਂਸਰ ਤੱਕ ਦੀਆਂ ਬਿਮਾਰੀਆਂ ਵੀ ਦੂਰ ਹੋ ਜਾਂਦੇਆਂ ਕਿਉਂਕਿ ਕਿ ਅੰਦਰੋਂ ਜਿਹੜੇ ਆ ਗੁੱਡ ਬੈਕਟੀਰੀਆ ਆ ਜਾਂਦੇ ਨੇ ਤੇ ਜਿਹੜੇ ਗੰਦੇ ਵਾਲੇ ਉਹ ਖ਼ਤਮ ਹੋ ਜਾਂਦੇ ਆ ਆਪੋ ਉਹ ਹਾਵ ਵੀ ਚੰਗਾ ਇੱਕ ਖਾਣ ਪੀਣ ਤੇ ਧਿਆਨ ਰੱਖੋ ਵੀ ਆਪਾਂ ਅੱਛੀਆਂ ਚੀਜ਼ਾਂ ਖਾਓ ਜਿਵੇਂ ਗ਼ਲਤ ਚੀਜ਼ ਖਾਓ ਹੀ ਨਾ ਤਲਿਆ ਚਲਿਆ ਜਿਵੇਂ ਅੱਜ ਕੱਲ੍ਹ ਹੁੰਦਾ ਵੀ ਉਹ ਨਾ ਖਾਓ ਹਨਾ ਤੇ ਜ ਇਹ ਫੇਿਰ ਕਹਿੰਦੇ ਜਦੋਂ ਆਪਾਂ ਕਹਿੰਦੇ ਇੱਕ ਫਸਤਰੀ ਕਰਦੇ ਹ ਵੀ ਜਿਵੇਂ ਯੋਗਾ ਇਹਦੇ ਵਿੱਚ ਸ਼ਵਾਸਾਂ ਦੇ ਵਿੱਚ ਉਹਦੇ ਵਿੱਚ ਕੀ ਹੁੰਦਾ ਵੀ ਆਪਣੇ ਫੇਫੜਿਆਂ ਨੂੰ ਆਕਸੀਜਨ ਚੰਗੀ ਤਰ੍ਹਾਂ ਪਹੁੰਚਦੀ ਹੈ ਵੀ ਅਸੀਂ ਫੇਫੜੇ ਆਪਦੇ ਖੋਰ ਸਕਦੇ ਹਾਂ ਇਹ ਨਾ ਕਰੋਨਾ ਟਾਈਮ ਨਾ ਵੀ ਮੇ ਮੇਰੇ ਬੇਟੇ ਨੂੰ ਵੀ ਹੋਇਆ ਸੀ ਏਦਾਂ ਕਰਕੇ ਤੇ ਉਹਨੂੰ ਉਹਨੂੰ ਡਾਕਟਰ ਕੋਲੇ ਮਤਲਬ ਕਿ ਏਦਾਂ ਲਿਜਾਣਦੇ ਕਰੋਨਾ ਬਹੁਤ ਜ਼ਿਆਦਾ ਹੋ ਗਿਆ ਸੀ ਉਹਨੂੰ ਉਹ ਬਸ ਮੈਂ ਨਾ ਕਿਤੇ ਕਿਤਾਬ ਦੇ ਵਿੱਚ ਪੜ੍ਹ ਲਿਆ ਇਏਦਾਂ ਕਰਕੇ ਵੀ ਬਸਤਰੀ ਨਾਲ ਅੰਦਰ ਜਾਲੀ ਬਣਦੀ ਹੈ ਤੇ ਵੀ ਉਹਨੂੰ ਤੋੜ ਦੋ ਤੇ ਫੇਰ ਕਰੋਨਾ ਵੀ ਉਹ ਉਹ ਜਿਹੜੇ ਬਣਦੇ ਬੈਕਟੀਰੀਆ ਗੰਦੇ ਜਾਲੀ ਬਣਾਉਣ ਵਾਲੇ ਵੀ ਉਹ ਖਤ ਉਹ ਖ਼ਤਮ ਹੋ ਜਾਂਦੇ ਆ ਹਨਾ ਮੈਂ ਨਾ ਸਾਰਾ ਦਿਨ ਮੇਰੇ ਬੇਟੇ ਨੂੰ ਅਸੀਂ ਚੰਡੀਗੜ੍ਹ ਵੀ ਬੁੱਕ ਕਰਾ ਲਿਆ ਕਮਰਾ ਤੇ ਵੀ ਉੱਥੇ ਕਹਿਣ ਤੇ ਪਰ ਮੈਂ ਨਾ ਡਾਕ ਨੇ ਮੈਨੂੰ ਰਾਏ ਦੇਤੀ ਵੀ ਤੁਸੀਂ ਉਹਨੂੰ ਘਰੇ ਬਹਿ ਕੇ ਕਰਾਓ ਫੇਿਰ ਮੈਂ ਨਾ ਉਹਨੂੰ ਵੀ ਇੱਕ ਇੱਕ ਦਿਨ ਲਿਆ ਕਹਿੰਦਾ ਇੱਕ ਦਿਨ ਤੁਸੀਂ ਕਰਾਊ ਫੇਿਰ ਮੈਂ ਉਹਨੂੰ ਬਸਤਰੀਿਕਾ ਕਰਾਇਆ ਏਦਾਂ ਕਰਕੇ ਮੈਂ ਹੈਰਾਨ ਹੀ ਰਹਿ ਗਈ ਵੀ ਜਿਹੜੀ ਉਹਦੀ ਆਕਸੀਜਨ ਲੈਵਲ ਏਟੀ ਸਿਕਸ ਸੀ ਨਾ ਤੇ ਸ਼ਾਮ ਤੱਕ ਉਹਦਾ ਨਾ ਛਿਆਨਵੇਂ ਪਚਾਨਵੇਂ ਹੋ ਗਿਆ ਉਹਦਾ ਮਤਲਬ ਕਿ ਅਸੀਂ ਸਾਰੇ ਬੜੇ ਖੁਸ਼ ਹੋਏ ਹਾਂ ਫੇਰ ਸਾਨੂੰ ਪਤਾ ਲੱਗਿਆ ਵੀ ਕੋਰੋਨਾ ਦੇ ਟਾਈਮ ਸਾਨੂੰ ਪਤਾ ਲੱਗਿਆ ਵੀ ਸ਼ਵਾਸਾਂ ਵਾਲੀ ਐਕਸਰਸਾਈਜ਼ ਦੀ ਕਿੰਨੀ ਮਹੱਤਤਾ ਹੈਗੀ ਹੈ ਵੀ ਅਸੀਂ ਸਵਾਸਾਂ ਨਾਲ ਕੀ ਕੁੱਛ ਕੀ ਕੁਛ ਨੀ ਠੀਕ ਆ ਉਹ ਛਾਤੀ ਦੇ ਜਿਹੜੇ ਇਹਦੇ ਫੇਫੜਿਆਂ ਦੇ ਨਾ ਜਾਲੀ ਨਹੀਂ ਬਣੀ ਉਹ ਤੋੜਤੀ ਜਿਵੇਂ ਵਾਰ ਵਾਰ ਵਾਰ ਵਾਰ ਹ ਤਰੀਕਾ ਕਰਨਾ ਪ੍ਰੈਸ਼ਰ ਨਾਲ ਕਰਨਾ ਹੁੰਦਾ ਉਹ ਤੇ ਵੀ ਉਹ ਹਾਂ ਤੇ ਉਹਦਾ ਠੀਕ ਹੋ ਗਿਆ ਸੀਗਾ ਤੇ ਫੇਿਰ ਇਏਦਾਂ ਹੀ ਫੇਰ ਕਰਦੇ ਹਾਂ ਆਪਾਂ ਕ ਕਪਾਲ ਭਾਤੀ ਕਰਦੇ ਹਾਂ ਹਨਾ ਸ਼ਾਇਦ ਤੁਹਾਨੂੰ ਵੀ ਪਤਾ ਹੀ ਹੋਊਗਾ ਤੁਸੀਂ ਵੀ ਕਰਦੇ ਹੀ ਹੋਓਗੇ ਇਸ ਚੀਜ਼ਾਂ ਨੂੰ ਕਿ ਨਹੀਂ ਕਰਦੇ
ਜਾਂ ਨਹੀਂ ਉਹੀ ਮੈਂ ਵੀ ਹਾਂ ਉਹੀ ਹੈ ਇਸ ਚੀਜ਼ ਨੂੰ ਮੈਂ ਨਾ ਮੈਂ ਵੀ ਫੋਲੋ ਕਰਦਾ ਕਾਫ਼ੀ ਅਹ ਇਹਨਾਂ ਇਹਨਾਂ ਚੀਜ਼ਾਂ ਨੂੰ, ਬੇਸਿਕਲੀ ਕਪਾਲ ਭਾਤੀ ਕਪਾਲ ਭਾਤੀ ਤੇ ਅ ਅ ਅਨੁਲੋਮ ਵਿਲੋਮ ਹੋ ਗਏ ਜੇ ਹਨਾ ਇਹ ਸਾਰੀ ਚੀਾਂ ਬਹੁਤ ਜ਼ਿਆਦਾ ਇਫੈਕਟਿਵ ਹੈ ਖਾਸ ਤੌਰ ਤੇ ਅਨੁਲੋਮ ਬਹੁਤ ਅੈਕਟਿਵ ਆਏ ਹਰ ਚੀਜ਼ ਦੇ
ਹਾਂ ਹਾਂ ਹਾਂ
ਤੇ ਅਨਲੋਮ ਲੋਮ ਜੀ ਹਰ ਚੀਜ਼ ਲਈ ਇਫੈਕਟਿਵ ਹੈ ਤੇ ਉਹ ਕਿ ਹਾਂਜੀ ਈਵਨ ਕਿ ਕੈਂਸਰ ਵਰਗੀ ਚੀਜ਼ ਜ ਉਹ ਹੈ ਜਾਂਦੀ ਹੈ ਕਿਉ ਹੁੰਦੀ ਹੈ ਲੋਮ ਲੋੋਮ ਤਾਂ ਬਹੁਤ ਇਫੈਕਟਿਵ ਹੈ ਜੀ ਜੀ ਹਰ ਚੀਜ਼ ਲਈ ਆ ਹਰ ਬਿਮਾਰੀ ਲਈ ਤੁਹਾਡੀ ਇਫੈਕਟਿਵ ਹੈ ਉਹਰ ਕੋਈ ਕੋ ਕੋਈ ਵੀ ਛੋਟੀ ਮੋਟੀ ਬਿਮਾਰੀ ਹੋ ਗਈ ਛੋਟੀ ਤੋਂ ਲਾਈਕ ਚ
ਉਹ ਉਹ ਉਹ ਨੇੜੇ ਆਉਂਦੇ ਲੌਂਗ ਲੋਂਂਗ ਤਾਂ ਈਵਨ ਨਾ ਆਪਣਾ ਜ਼ੁਕਾਮ ਵੀ ਲੱਗ ਜਾਵੇ ਤੇ ਆਪਾਂ ਥੋੜ੍ਹੀ ਦੇਰ ਲਈ ਮਤਲਬ ਕਿ ਲੋਮ ਲੋੋਮ ਕਰ ਲਈਏ ਤਾਂ ਆਪਾਂ ਨੂੰ ਸਵਾਸ ਵੀ ਸੌੱਖ ਆਾਉਣ ਲੱਗ ਜਾਂਦਾ ਜਿਵੇਂ ਨਾ ਵੀ ਉਹ ਉਹ ਆਕਸੀਜਨ ਪਹੁੰਚ ਜਾਂਦੀ ਹੈ ਇੱਕ ਤਰ੍ਹਾਂ ਦੀ ਦਿਮਾਗ ਨੂੰ ਆਕਸੀਜਨ ਪਹੁੰਚ ਜਾਂਦੀ ਹੈ ਤੇ ਨਾੜਾ ਖੁੱਲ ਜਾਂਦੀਆਂ ਜਿਵੇਂ ਦਿਮਾਗ ਦੀਆਂ ਹਨਾ ਤੇ ਕਪਾਲਵਾ ਕਪਾਲ ਭਾਤੀ ਕਰੋ ਤਾਂ ਜਿਵੇਂ ਉਹਦੇ ਨਾਲ ਅੰਦਰੋਂ ਪੇਟ ਦਾ ਅੰਦਰੋਂ ਆਪਣਾ ਸਾਫ਼ ਅੰਦਰਲੇ ਜਿਵੇਂ ਪੇਟ ਦੇ ਪੇਟ ਵਿੱਚ ਦੇਖੋ ਆਮ ਜਿਹੜੀ ਬਿਮਾਰੀ ਸ਼ੁਰੂ ਹੁੰਦੀ ਹੈ ਨਾ ਪੇਟ ਤੋਂ ਹੁੰਦੀ ਹੈ ਹਨਾ ਤੇ ਤੇ ਉਹ ਪੇਟ ਹਾਂ ਤੇ ਜੇ ਆਪਾਂ ਹੁਣ ਪੇਟ ਚ ਦੇਖੋ ਪੈਂਕਰੀਆ ਹੈ ਆਪਣੇ ਇੰਟਸਟਾਈਨ ਹੈ ਛੋਟੀ ਆਤ ਵੱਡੀ ਆਤ ਲੀਵਰ ਫੈਟੀ ਲੀਵਰ ਵੀ ਅੱਜ ਕੱਲ ਕਿੰਨਾ ਹੋ ਜਾਂਦਾ ਹੈ ਤੇ ਜੇ ਅਸੀਂ ਕਪਾਲ ਭਰਤੀ ਕਰਾਂਗੇ ਨਾ ਉਹ ਸਾਡੇ ਉਹ ਹੇਠਲਾ ਪੇਟ ਪੇਟ ਵਾਲੇ ਹਿੱਸੇ ਦੀ ਐਕਸਰਸਾਈਜ਼ ਸਮਝ ਲੋਓ ਅੰਦਰ ਲ ਨਾਲ ਹੋ ਜਾਂਦੀ ਹੈ ਉਹਦੇ ਨਾਲ ਸਾਡਾ ਜਿ ਫੈਟੀ ਲੀਵਰ ਆ ਫੈਟੀ ਲੀਵਰ ਵੀ ਨੀ ਫੇਿਰ ਖਤਮ ਹੋ ਜਾਂਦਾ ਹੈ ਤੇ ਅੰਦਰੋਂ ਅੰਤਾਂ ਜਿਹੜੀਆਂ ਆਪਣੀਆਂ ਉਹ ਵੀ ਸਾਫ਼ ਹੋ ਜਾਂਦੀਆਂ' ਤੇ ਜੇ ਆਪਣੀਆਂ ਉਹ ਚੀਜ਼ਾਂ ਹੀ ਸਾਫ਼ ਹੋ ਗਈਆਂ ਫੇਰ ਆਪਾਂ ਨੂੰ ਬਿਮਾਰੀ ਆ ਵੀ ਹੋ ਸਕਦੀ ਹੈ ਇਹ, ਇਹ ਸਾਰਿਆਂ ਨੂੰ ਗਿਆਨ ਹੋਣਾ ਜ਼ਰੂਰੀ ਹੈ, ਜ਼ਰੂਰੀ ਹੈ।
ਹਾਂਜੀ ਹਮ ਗੱਲ ਗਲ ਉਹੀ ਹੈ ਨਾ ਹੁਣ ਆਪਾਂ ਕੋਈ ਵੀ ਚੀਜ਼ ਆਪਾਂ ਪਕੜਨੀ ਹੈ ਜਾਂ ਮੰਨ ਲਓ ਕੁੱਝ ਚੀਜ਼ ਆਪਾਂ ਖਤਮ ਕਰਨੀ ਆ ਉਹਨੂੰ ਤਾਂ ਮਤਲਬ ਕਿ ਨਾ, ਇੱਕ ਜੜ ਤੋਂ ਜੜ੍ਹ ਤੋਂ ਖਤਮ ਦਾ ਕਰਨ ਦਾ ਫਾਇਦਾ ਹੈ ਜੀ ਆਪਾਂ ਨੂੰ, ਹਨਾ ਉਹ ਤਾਂ ਹੀ ਇਹ ਚੀਜ਼ਾਂ ਜਿਹੜੀਆਂ ਮਤਲਬ ਕਿ ਯੋਗਾ ਦੀਆਂ ਆਪਾਂ ਮਤਲਬ ਕਿ ਜੋ ਵੀ ਆਪਾਂ ਡਿਸਕਸ ਕੀਤੀਆਂ ਹੈ। ਚੀਜ਼ਾਂ ਜੜ਼ ਤੋਂ ਹੀ ਖਤਮ ਕਰਨ
ਅਸ਼ਵਾਸਾਂ ਨਾਲ ਹੀ ਆਪਾਂ ਸੁਆਸਾਂ ਨਾਲ ਹੀ ਖ਼ਤਮ ਕਰ। ਸੁਆਸਾਂ ਨਾਲ ਹੀ ਖ਼ਤਮ ਕਰ ਸਕਦੇ ਹਾਂ ਹਾ
ਆਪਾਂ ਅਐਕਸਰਸਾਈਜ਼ ਕਰਦੇ ਹਾਂ ਪਸੀਨਾ ਵਹਾਉਣਾ ਬਹੁਤ ਜ਼ਰੂਰੀ ਹੈ। ਆਹ ਇਹ ਆਪ ਪਸੀਨਾ ਬਹਿਣਾ ਬਹੁਤ ਜ਼ਰੂਰੀ ਹੈ ਇਸ ਫੈਕਟਰ ਨਾਲ ਆਪਾਂ ਨੂੰ ਕਰਨਾ ਚਾਹੀਦਾ ਹੈ। ਕਿ ਯੋਗਾ ਵੀ ਹੋਵੇ ਜਾਂ ਕੁਛ ਵੀ ਹੋ, ਆਪਣਾ ਪਸੀਨਾ ਬਾਹਰ ਨਿਕਲੇ ਚਾਹੇ ਉਹ ਸੈਰ ਦੇ ਨਿਕਲਦਾਹਾ ਹਾਂ ਸੈਰ ਦੇ ੋਂ ਨਿਕਲ ਗਿਆ ਜਾਂ ਐਕਸਰਸਾਈਜ਼ ਹੋ ਗਈ ਜਾਂ ਨਾ ਜਾਂ ਹੀ ਯੋਗਾ ਹੋ ਗਿਆ ਹਾ ਇਹ ਚੀਜ਼ਾਂ ਨਿਕਲਣੀਆਂ ਬਹੁਤ ਜ਼ਰੂਰੀ ਹੈ।ਪਸੀਨਾ ਵਗੈਰਾ
ਇੱਕ ਇੱਕ ਪਸੀਨਾ ਨਿਕਲਣ ਆਏ ਹੈ, ਨਾ ਵੀ ਉਹ ਡਿਟੋਕਸ ਹੋ ਜਾਂਦਾ ਅੰਦਰੋਂ ਗੰਦ ਨਿਕਲ ਨਿਕਲ ਜਾਂਦਾ ਜਿਵੇਂ ਗੰਦ ਅੰਦਰੋਂ ਗੰਦ ਨਿਕਲ ਗਿਆ ਤੇ ਅੰਦਰਲੀਆਂ ਨਾੜਾਂ ਆਪਣੀਆਂ ਸਾਫ਼ ਹੋ ਗਈਆਂ। ਜਦੋਂ ਆਪਣੀਆਂ ਅੰਦਰਲੀਆਂ ਸਾਫ਼ ਹੋਈਆਂ ਫੇਰ ਆਪਾਂ ਨੂੰ ਫੇਰ ਆਪਣਾ ਡਾਇਜੈਸਟ ਵੀ ਹੋ ਜਾਂਦਾ, ਆਪਾਂ ਕੁਛ ਵੀ ਖਾਈਏ ਆਪਣਾ ਖਾਣਾ ਖਾਧਾ ਪੀਤਾ ਡਾਈਜੈਸਟ ਵੀ ਕਿਉਂਕਿ ਆਪਾਂ ਜਿਹੜੇ ਅੰਦਰਲੇ ਗੰਦੇ ਬੈਕਟੀਰੀਆ ਹੈ ਨਾ ਉਹਨਾਂ ਨੂੰ ਆਪਾਂ ਖ਼ਤਮ ਕਰ ਦਿੰਦੇ ਹਾਂ, ਗੰਦੇ ਬੈਕਟੀਰੀਆ ਸਾਡੇ ਖ਼ਤਮ ਹੋ ਜਾਂਦੇ ਆ ਹਨਾ, ਹਾਂ ਹਾਂ, ਉਹ ਵੀ ਜੇ ਕੰਦੇੇ ਖਤਮ ਹੋ ਗਏ 'ਤੇ ਆਪਣੇ ਗੰਦੇ ਚਾਹੀਦੇ ਵੀ ਹੈ ਪਰ ਉਹਨਾਂ ਦੀ ਮਾਤਰਾ ਜਿਹੜੀ ਹੈ ਉਸ ਹਿਸਾਬ ਨਾਲ ਵੀ ਥੋੜੀ ਚਾਹੀਦੀ ਹੈ ਮਾਤਰਾ ਇੰਨੀ ਨੀ ਚਾਹੀਦੀ ਗੰਦੇ ਬੈਕਟੀਰੀਆ ਵੀ ਅੰਦਰ ਚਾਹੀਦੇ ਪਰ ਇਹ ਨਾ ਹੋਵੇ ਵੀ ਗੰਦੇ ਬੈਕਟੀਰੀਆ ਚੰਗੇ ਬੈਕਟੀਰੀਆ' ਤੇ ਹਾਵੀ ਹੋ ਜਾਣ ਉਹ ਜ਼ਿਆਦਾ ਮਾ ਤਰ੍ਹਾਂ ਵੱਜਵੇ ਜ਼ਿਆਦਾ ਤਾਂ ਅੱਛੇ ਬੈਕਟੀਰੀਆ ਦੀ ਚਾਹੀਦੀ ਹੈ ਅੰਦਰ' ਤੇ ਜਿਹਦੇ ਨਾਲ ਸਾਡਾ ਵੀ ਅੰਦਰੋਂ ਤੁਹਾਡਾ ਸਹੀ ਬਣਿਆ ਰਹੇ, ਸਹੀ ਸਿਸਟਮ ਰਹੇ, ਇਹ ਚੀਜ਼ ਹੈ।
ਤਾਂ ਇਹ ਨਾ ਅਗਰ ਹੁਣ ਜ਼ਿਆਦਾ ਵਧੀਆ ਪ੍ਰਕ ਹੋਣਗੇ ਤਾਂ ਬਾਏ ਚਾਂਸ ਆਪਾਂ ਓਪਨ ਨਹੀਂ ਕਰਦੇ ਹਾਂ ਇੱਕ ਇੱਕ ਇੱਕ ਅੱਧਾ ਦਿਨ ਅਗਰ ਆਪਣਾ ਯੋਗਾ ਨਹੀਂ ਕਰਦਾ ਇਹ ਤਾਂ ਉਹ ਚੱਲ ਕਰਦਾ ਆਪਣਾ ਉਹ ਥੋੜੇ ਥੋੜੇ ਦਿਨ ਅਗਰ ਨਾ ਘਰੇ ਹੋਊਗਾ ਅਗਰ ਉਹ ਤਾਂ ਹੋਏਗਾ ਕਿ ਅਗਰ ਆਪਣੇ ਅੱਛੇ ਬੈਕਟੀਰੀਆ ਅਗਰ ਫੋਲੋ ਕਰ ਰਹੇ ਹਾਂ
ਹਾਂ ਉਹ, ਉਹ, ਉਹ ਤਾਂ ਹੁੰਦਾ, ਨਾ ਪਤਾਰ ਦੋ ਚਾਰ ਦਿਨ ਦਾ ਤਾਂ ਪੈ ਸਕਦਾ ਆਪਣਾ ਗੈਪ ਕਿਉਂਕਿ ਆਪਣੀ ਇਮਿਊਨਿਟੀ ਉਦੋਂ ਬਣੀ ਹੁੰਦੀ ਹੈ। ਸਟੋਕ ਹੋ ਜਾਂਦੀ ਹੈ ।ਮਿਊਨਟੀ ਜਿਹਦੇ ਨਾਲ ਇਹ ਤਾਂ ਆਪਾਂ ਨਾ ਵੀ ਕਰਾਂਗੇ ਹਾਂ, ਹਾਂ ਠੀਕ ਚਲੋ ਚਲੋ ਠੀਕ ਹੈ ਜੀ, ਹਾਂ, ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ, ਠੀਕ ਹੈ ਜੀ
ਚਲੋ, ਥੈਂਕ ਯੂ ਥੈਂਕ ਯੂ ਜੀ।
ਤਾਂ, ਓਕੇ ਜੀ, ਓਕੇ
ਅਹ